ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਜੀ।
ਹੋਰ ਸਬ ਕੀ ਹਾਲ ਚਾਲ ਦੱਸੋ?
ਬਸ ਮੈਂ ਠੀਕ ਹਾਂ ਤੁਸੀਂ ਸੁਣਾਓ?
ਬਸ ਜੀ ਬਸ ਗਰਮੀ ਬਹੁਤ ਹੋ ਰਹੀ ਹੈ ਮੰਮੀ ਵਾਗਦੇ ਸੀ ਵਾਪਸੀ ਜਾਣਾ ਹੈ ਹੁਣ ਸਕੂਲ ਖੁੱਲ ਗਏ ਨੇ ਬਸ ਰਿਜਰਵੇਸ਼ਨ ਹੀ ਹੋ ਰਹੀ ਗਰਮੀ ਬਹੁਤ ਹੈ। ਉਹ ਬੱਚੇ ਤੁਹਾਨੂੰ ਪਤਾ ਹਿੱਲੇ ਹੋਏ ਨੇ ਏਸੀ ਦੇ ਬਗੈਰ ਜਾਂਦੇ ਨੇ ਤੇ ਹੁਣ ਰਿਜਰਵੇ ਹੋਏਗੀ। ਤਾਂ ਬੱਚੇ ਜਾਣਗੇ ਵਰਨਾ ਫਿਰ ਬਾਏ ਕਾਰ ਜਾਣਾ ਪੈਣਾ ਆਪਣੀ ਕਾਰ ਮੰਗਉਣੀ ਪੈਣੀ।
ਹਾਂ। ਨਹੀਂ ਨਹੀਂ ਗਰਮੀ ਦੀ ਛੁੱਟੀਆਂ ਪੈ ਰਹੀਆਂ ਨੇ ਨਾ ਉਹ ਟ੍ਰੇਨ ਵਗੈਰਾ ਬੁੱਕ ਹੈਗੀਆਂ ਨੇ।
ਹਾਂਜੀ ਹਾਂਜੀ।
ਤੇ ਸਾਰੇ ਨਿਕਲੇ ਦੇ ਹੁੰਦੇ ਨੇ। ਸੀਟ ਮਿਲਣੀ ਮੁਸ਼ਕਿਲ ਮੁਸ਼ਕਿਲ ਹੈ ਯ ਤੇ ਇਹ ਤਾਂ ਇਹ ਨਾ ਤਾਂ ਬੁਕਿੰਗ ਅੱਜ ਕੱਲ ਮਹੀਨਾ ਮਹੀਨਾ ਪਹਿਲੇ ਹੋ ਜਾਂਦੀ ਏ।
ਹਾਂਜੀ ਹਾਂਜੀ।
ਭ ਹੁਣ ਤਾਂ ਜਨਰਲ ਡੱਬਿਆਂ ਵਾਲਾ ਵੀ ਹਿਸਾਬ ਨੀ ਹੈ ਨਾ ਅਸੀਂ ਤੇ ਛੋਟੇ ਹੁੰਦੇ ਆ ਚੜ੍ਹ ਜਾਂਦੇ। ਸੀਗੇ ਸਾਡੇ ਚਏ ਜੀ ਉਹ ਲੈ ਜਾਂਦੇ ਸੀ ਖੜੇ ਹੋ ਗਏ ਠੁਸ ਠੁਸ ਵੜ ਗਏ ਅੱਜ ਕੱਲ੍ਹ ਤਾਂ ਬੱਚਿਆਂ ਚ ਪੇਸ਼ੈਂਸ ਹੀ ਨੀ ਹੈ।
ਰਹੇ ਹਾਂ ਅਸੀਂ ਤੁਸੀਂ ਮੰਨੋਗੇ ਤੁਸੀਂ ਬਚਪਨ ਚ ਤੁਸੀਂ ਵੇਖ ਖਿਆ ਹੋਣਾ ਸਾਈਡਾਂ ਦੇ ਇਨਵਰਟਰ ਵੀ ਨਹੀਂ ਸੀ ਹੁੰਦੇ ਲਾਈਟ ਜਾਂਦੀ ਸੀ। ਤੇ ਅਸੀਂ ਗਰਮੀ ਬਰਦਾਸ਼ਤ ਕਰਦੇ ਹੱਥੋਂ ਲਈ ਪੱਖੀਆਂ ਹੁੰਦੀਆਂ ਸੀ ਤੁਹਾਨੂੰ ਯਾਦ ਹੋਣਾ ਤੇ ਹੁਣ ਤੇ ਬਸੇ ਬੱਸੀਆਂ ਪੱਖੀਆਂ ਵੇਖੀਆਂ ਨੀ ਹਦੀਆਂ ਪੱਖੀਆਂ ਹੁੰਦੀਆਂ ਕਿਹੜੀਆਂ ਨੇ ਕਿਉਂਕਿ ਹੁਣ ਇਨਵਰਟਰ ਆ ਗਏ ਨੇ ਅਸੀਂ ਗਰਮੀ ਬਰਦਾਸ਼ਤ ਕੀਤੀ ਹੈ ਗਰਮੀ ਬੱਚੇ ਪੇਸ਼ਣ ਦੀ ਨੀ ਹੈ ਹਏ ਗਰਮੀ ਹੈਾ ਜਰਾ ਏਸੀ ਬੰਦ ਹੋ ਜਾਏ ਲਾਈਟ ਚਲੀ ਜਾਏ ਗਰਮੀ ਹੋ ਗਈ ਗਰਮੀ ਹੋ ਗਈ ਲਾਈਟ। ਚਲਾਓ ਏਸੀ ਚਲਾਓ ਲਾਈਟ ਕਬ ਆਏਗੀ ਏਸੀ ਚਲਾਈਏ ਕਬ ਬੱਚ ਪੇਸੈਂ ਖਤਮ ਹੋ ਚੁੱਕੇ।
ਖਤਮ ਹੋ ਚੁੱਕੀ ਹੈ ਬੇਚਾਰੇ ਕੁਛ ਅਸੀਂ ਵੀ ਤਾਂ ਸੋਲ ਹੀ ਲਾ ਨੇ ਨਾ ਸਾਨੂੰ ਸਾਨੂੰ ਹੁੰਦਾ ਕਿ ਅਸੀਂ ਜੋ ਬਚਪਨ ਅਸੀਂ ਥੋੜਾ ਮਿਹਨਤੀ ਮਿਹਨਤ ਵਾਲਾ ਕੀਤਾ। ਬੱਚਿਆਂ ਨੂੰ ਹਦਾ ਸੋਨ ਲਵਾਕਣ ਪਾ ਲਈਏ।
ਸਾਡੇ ਟਾਈਮ 'ਤੇ ਇਨਵਰਟਰ ਵਗੈਰਾ ਤਾਂ ਹੁੰਦੇ ਨਹੀਂ ਸੀ ਲਾਈਟ ਕਈ ਛੱਤ ਜਾ ਕੇ ਸੌ ਜਾਣਾ। ਸਭ ਨੂੰ ਛੱਤ ਸੌਦੇ ਹੁੰਦੇ ਸੀ ਛੱਤ ਤੇ ਸਾਰੇ ਨੇ ਪਿਸਾ ਕਰ ਲੈਣਾ ਭੁੰਜੇ ਭੁੰਜੇ ਸੋਣਾ ਪੁੰਜੇ ਸੋ ਜਾਣਾ।
ਹਾਂ ਜ਼ਮੀਨਾਂ ਤੇ ਹੀ ਬਿਸਤਰੇ ਡਾਹ ਲੈਣੇ ਆਪਾਂ।
ਜਾਂ ਫੇਰ ਮੰਜੀਆਂ ਹੁੰਦੀਆਂ ਸੀਂ ਤੁਸੀਂਣਦੇ ਹੋਗੇ ਮੰ ਬਾਰੇ ਚਾਰ ਪਾਵੇ ਵਾਲੀਆਂ ਚ ਨਵਾਰ ਵਾਲੀਆਂ। ਚਾਰ ਪਾਵੇ ਰੱਸੀ ਵਾਲੀਆਂ ਚਾਰ ਬਾਬੇ ਵਾਲੀਆਂ ਹੁੰਦੀਆਂ ਸੀ ਇੱਕ
ਹਾਂ ਉਹ ਸਾਡੀ ਦਾਦੀ ਵੀ ਬੁੰਦੀ ਹੁੰਦੀ ਸੀ ਆਪਣੀ
ਉਹਦੇ ਖੱਟਮਲ ਪੈ ਜਾਂਦੇ ਹੁੰਦੇ ਸੀ ਹੁਣ ਦੇ ਖੱਟਮਲ ਪਸੇ ਨੂੰ ਪਤਾ ਨ ਖੱਟਮਲ ਹੁੰਦੇ ਕੀ ਨੇ? ਖਤਮ ਤੇਨ ਕਿ ਤਾਂ ਪਏ ਸੀ ਰਹਿ ਗਏ ਨੇ।
ਸਹੀ ਗੱਲ ਹੈ। ਉਹਨੂੰ ਇੰਝ ਮੰਜੀ ਨੂੰ ਇੰਝ ਮਾਰ ਮਾਰ ਕੇ ਖੱਟਮਲ ਲਾਉਦੇ ਹੁੰਦੇ ਸੀ। ਥੱਲੇ ਗਿਰਦੇ ਹੁੰਦੇ ਸੀ।
ਹਾਂਜੀ ਬੜਾ ਉਪਰ ਟਾਈਮ ਬੜਾ ਵਧੀਆ ਸੀ।
ਬੜਾ ਵਧੀਆ ਸੀ ਬੜਾ ਭੋਲਾਪਨ ਸੀ ਸਭ ਦੇ ਅੰਦਰ।
ਅਸੀਂ ਉਹ ਟਾਈਮ ਨੂੰ ਬੜਾ ਇੰਜੋਏ ਵੀ ਕੀਤਾ।
ਹਾਂ ਅਸੀਂ ਕੋਈ ਚੀਜ਼ ਬੋਝ ਵੀ ਨਹੀਂ ਸੀ ਮੰਨਦੇ ਕਿ ਸਾਨੂੰ ਇੰਨੀ ਇੰਨੀ ਵਾਰ ਪੈਦਲ ਬਾਜ਼ਾਰ ਭੇਜਦੇ ਨੇ ਮੰਮੀ ਉਹ ਰਹਿ ਲਏ ਆ ਅੱਜ ਕੱਲ ਤਾਂ ਬੱਚੇ ਟੁਰਦੇ ਹੀ ਨੀ ਕਹਿੰਦੇ ਹੀ ਨੀ ਮੈਂ ਬੀਜ਼ੀ ਮੈਂ ਬਿਜ਼ੀ ਹਾਂ।
ਮੰਮਾ ਇੰਨੀ ਗਰਮੀੀ ਵੀ ਭੇਜੋਗੇ ਇੰਨੀ ਗਰਮੀ ਭੇਜੋਗੇ ਤੁਸੀਂ ਮੈਨੂੰ ਮੈਂ ਪੈਦਲ ਨਹੀਂ ਸਾਈਕਲ 'ਤੇ ਜਾਵਾਂਗਾ। ਬਛੇ ਉਆ ਜਵਾਬ ਦੇਣਗੇ ਤੇ ਅਸੀਂ ਆਪ ਹੀ ਨੀ ਭੇਜਦੇ ਧੁੱਪ ਚ ਬੱਚੇ ਨਕਸੀਰ ਆ ਜਾ ਬੱਚੇ ਕਮਜ਼ੋਰ ਨੇ ਸੋਹਲ ਨੇ ਤੇ ਅਸੀਂ ਆਪ ਧੁੱਪਾਂ ਚ ਕਿੰਨਾ ਫਿਰਰੇ ਹਾਂ ਧੁੱਪਾਂ ਚ ਖੇਡੇ ਹਾਂ। ਤੇ ਪਤਾ ਨੀ ਹੁਣ ਬੱਚੇ ਕਿਹੋ ਜਿਹੇ ਹੋ ਗਏ ਨੇ ਏ ਸੀ ਵਗੈਰ ਰਹਿੰਦੇ ਹੀ ਨਹੀਂ ਬੱਚੇ
ਹਾਂ।
ਰਹਿੰਦੇ ਹੁਣ ਰਿਜਰਵੇਸ਼ਨ ਦਾ ਪੰਗਾ ਪਿਆ ਦਾ ਹੁਣ ਦੇਖੋ ਕਿਸ ਤਰ੍ਹਾਂ ਜਾਂਦੇ ਜਾਣਾ। ਭੈਣ ਸਕੂਲ ਖੁੱਲ੍ਹ ਗਏ ਨੇ ਗਰਮੀ ਤਾਂ ਘਟਣੀ ਨਹੀਂ ਸਕੂਲ ਖੁੱਲ੍ਹਣੇ ਹੀ ਖੁੱਲਣੇ ਨੇ
ਹਾਂ ਉਹ ਤੇ ਖੁੱਲ੍ਹੇ ਹੀ ਖੁੱਲ੍ਹੇ ਹੈ।
ਤਾਂ ਵਾਪਸ ਦੇਖੋ ਜਾਣਾ ਹੀ ਹੈ ਦੇਖੋ ਕਰਨ ਕੁਸੀੇ ਦਾ ਇੰਤਜ਼ਾਮ ਕਰਾਂਗੇ।
ਹਾਂ ਹੋਮਵਰਕ ਵਗੈਰਾ ਹੋ ਗਿਆ ਬੱਚਿਆਂ ਦਾ।
ਸਭ ਕਰਾ ਲਿਆ ਬਾਕੀ ਮਾਵਾਂ ਦਾ ਕੰਮ ਰਹਿ ਗਿਆ ਹਾਂਜੀ ਬੱਚੇ ਵੱਡੇ ਬੱਚੇ ਦਾ ਹੋ ਗਿਆ। ਗੁੜੀਆਂ ਛੋਟੀ ਹੈ ਉਹ ਜ ਜਿਹੜਾ ਬੱਚਾ ਜਿੱਦੀ ਉਹਨੂੰ ਬ ਕਾਬੂ ਕਰਨਾ ਬੜਾ ਮਖਾ ਕੰਮ ਏ
ਆਪ ਕਰਾਉਣਾ ਪੈਂਦਾ ਨਾੇ ਪ੍ਰੋਜੈਕਟ ਇਸ ਤਰ੍ਹਾਂ ਦੇ ਦਿੰਦੇ ਨੇ ਜਿਸ ਤਰ੍ਹਾਂ ਬੱਚੇ ਬਣਾ ਲੈਣਗੇ। ਨਾ ਕੰਮ ਤੇ ਤੁਸੀਂ ਮਾਵਾਂ ਨੂੰ ਦੇ ਰਹੇ ਹੋ ਤੁਹਾਨੂੰ ਨੀ ਪਤਾ ਕੀ ਹੈ ਬੱਚਾ ਬਣਾ ਚੀਜ਼ ਇਹ ਸਕੂਲਾਂ ਚ ਬੰਦ ਹੋਣਾ ਚਾਹੀਦਾ ਹੈ।
ਹਾਂਜੀ ਹਾਂਜੀ ਸਕੂਲ ਵਾਲੇ ਆਪਣੀ ਇੱਕ ਮਰਜ਼ੀਆਂ ਕਰਦੇ ਨੇ ਪੇਰੈਂਟਸ ਬੋਲਦੇ ਨਹੀਂ। ਪੇਰੈਂਟਸ ਜਾਣ ਜਾ ਕੇ ਗੱਲ ਕਰਨ ਬਸ ਜ
ਹਿੰਮਤ ਹੀ ਨਹੀਂ ਨਾ। ਉਹ ਬ ਪੇਰੈਂਟਸ ਵੀ ਡਰ ਜਾਂਦੇ ਨੇ ਕਿ ਕੋਈ ਨਾਲ ਜਾਏਗਾ ਨਹੀਂ ਅਸੀਂ ਜਾਵਾਂਗੇ ਸਾਡੇ ਬੱਚੇ ਨਾਲ ਖੁੰਦਕ ਨਾਲ ਕੱਢਣ ਲੱਗ ਜਾਣ।
ਸਹੀ ਗੱਲ ਆ ਹੁੰਦਾ ਗਲਾ ਕੱਢਣਗੇ ਨਾਲੇ ਅਜ ਸਕੂਲਾਂ ਚ ਵੀ ਏਸੀ ਲੱ ਨੇ ਬੱਚਿਆਂ ਨੂੰ ਇਹ ਵੀ ਵੀ ਗਾਣਾ। ਸਕੂਲਾਂ ਵਾਲਿਆਂ ਨੇ ਵੀ ਮਾਂ ਪਿਓ ਕ ਐਏਸੀ ਹੋਵੇ ਸਕੂਲਚ ਪਾਉਣਾ ਜਿੱਥੇ ਜਿੜੀ ਕਲਾਸਸੀ ਏਸੀ ਹੋਵੇ। ਵੀਹ ਬਲੋਕ ਨੀ ਲੈਣਾ ਇਹ ਬਲੋਕ ਜਾਣਾ ਇਹਏਸੀ ਵਾਲਾ ਬਲੋਕ ਜਿਹੜਾ ਹੋਣਾ ਚਾਹੀਦਾ। ਅਸੀਂ ਵਚਨ ਆਪ ਵੀ ਗੜਿਆ ਹੈ। ਅਸੀਂ ਆਪ ਸਕੂਲਾਂ ਚ ਹੋਲਾ ਬਲੋਕ ਲਿਆ ਦਾ ਜਿਹਦੇ ਬੱਚੇ ਏ ਸੀ ਲੱਗਿਆ ਹੋਇਆ ਸਾਡੀਆਂ ਵੀ ਗਲਤੀਆਂ ਨੇ। ਕੋਈ ਪਹਿਲੇ ਜਮਾਨ 'ਚ ਸਭਥੋੜ੍ਹ ਹੈਗੇ ਸੀ ਅਸੀਂ ਗਰਮੀੀਆਂ ' ਗਏ ਆਾਂ ਸਕੂਲ ਧੁੱਪਾਂ ਚਚ ਗਏ ਆਾਂ ਧੁੱਪਾਂ ਚਚ ਆਏਆ ਪਦਲ ਜਾਣਾ ਸਕੂਲੋਂ ਪੈਦਲ ਆਣਾ
ਹਾਂ ਤੇ ਤਾਂ ਇਹਨ ਨੁਕਸਾਨ ਹੋ ਰਿਹਾ ਕਲਾਸਾਂ ਚ ਜੇਸੀ ਨੇ- ਤੇ ਬੱਸਾਂ ਦੇ ਵਿੱਚ ਏ ਸੀ ਨਹੀਂ ਹੈਗੇ ਤਾਂ ਵੀ ਪਰੇਸ਼ਾਨ ਹੁੰਦੇ ਨੇ ਬੱਚੇ।
ਹਮ ਸਹੀ ਕਹਿ ਰਹੇ ਹੋ ਨਾਲੇ ਅੱਜ ਅਜ ਕੱਲ ਬੱਚੇ ਵੱਖਰਾ ਪਰਸਨਲ ਕਮਰਾ ਮੰਗਦੇ ਨੇ ਜੀ ਵੱਖਰਾ ਕਮਰਾ ਹੋਣਾ ਚਾਹੀਦਾ ਬੱਚਿਆਂ ਕੋਲ। ਬੱਚਿਆਂ ਨੂੰ ਉੱਥੇ ਵੱਖਰਾਏਸ ਲੱਗਿਆ ਆਉਣਾ ਚਾਹੀਦਾ ਹੁਣ ਤੁਸੀਂ ਦੇਖੋ ਸਾਡੇ ਘਰ ਚਾਰ ਗੈਸਟ ਆ ਜਾਣ ਨਾ। ਸਾਨੂੰ ਪਹਿਲੇ ਦਿੱਕਤ ਕਦੀ ਨਹੀਂ ਸੀ ਹੁੰਦੀ ਸਾਰੇ ਇਕੱਠੇ ਛੱਤਾਂ ਤੇ ਸੋ ਜਾਣ। ਕ ਕਮ ਅਡਜਸਟ ਕਰ ਲੈਣਾ ਨਹੀਂ ਛਤੇ ਸ ਕਮਰੇ ਸਾਰੀ ਫੈਮਲੀ ਕਮਰੇ 'ਚ ਜਿੰਨੇ ਮੈਂਬਰ ਗੈਸਟ ਜਿੰਨੇ ਪਰੌਣੇ ਆਏ ਨੇ ਸਾਹਮਣੇ ਕੱਠੇ ਸੋਚੇ ਪਿਆਰ ਨਾ ਭ ਪੁੰਜੇ ਵੀ ਕਰਨਾ ਪੈ ਜਾਏ ਤੇ ਤੁਸੀਂ ਦੇਖੋ ਅੱਜ ਅੱਜ ਕੱਲ ਦੇ ਬੱਚੇ ਕਹਿੰਦੇ ਨੇ ਮੰਮੀ ਅਸੀਂ ਸ਼ਏਯਰਿੰਗ ਨੀ ਕਰਨੀ ਮੰਮੀ ਸਾਡਾ ਪਰਸਨਲ ਕਮ ਮਰਾ ਹੈ ਅਸੀਂ ਕੱਲਿਆਂ ਹੀ ਸੋਣਾ ਹੈ
ਬ ਦੇਖ ਲ ਬੱਚੇ ਸ਼ੇਰ ਨਹੀਂ ਕਰਦੇ ਮਰਾ ਪਰਸਨਲ ਹੈ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਮੰਮੀ ਤੁਸੀਂ ਐਸੇ ਮਰਜ਼ੀ ਦੱਸ ਕਰੋ ਪਹਿਲੇ ਜਗ੍ਹਾ ਤਾਕਾਂ ਤੰਗ ਹੁੰਦੀਆਂ ਸੀ ਮਕਾਨ ਛੋਟੇ ਹੁੰਦੇ ਸੀ ਪਰ ਪਿਆਰ ਬਹੁਤੇ ਸੀ ਲੋਕ ਸ਼ੇਅਰਿੰਗ ਕਰਦੇ ਸੀ ਇਕੱਠੇ ਸੌਦੇ ਸੀ ਰਲ ਮਿਲ ਕੇ ਅਸ ਤਾਂ ਕੋਈ ਕਿਸੇ ਨਾਂ ਲਾ ਕੇ ਰਾਜੀੀ ਨਹੀਂ ਹੈਗਾ
ਬੱਚਿਆਂ ਨੇ ਉਹੀ ਆਪਣੀ ਅਹ ਬਾਹਰ ਖੇਡਣ ਨੂੰ ਘੱਟ ਹੋ ਗਿਆ ਨਾ ਬੱਚਿਆਂ ਦਾ ਤਾਂ ਉਹਨਾਂ ਨੂੰ ਹੁੰਦਾ ਹੁਣ ਅਸੀਂ ਕਮਰੇ ਚ ਬਹਿ ਕੇ ਸਾਰਾ ਦਿਨ ਆਪਣੀ ਕੋਈ ਐਕਟੀਵਿਟੀ ਕਰਦੇ ਰਹੀਏ ਕੁਛ ਨਾ ਕੁਛ ਕਰਦੇ ਰਹੀਏ ਉਹ ਆਪਣੇ ਕਮਰੇ ਚ ਬਿਜੀੀ ਹੁੰਦੇ ਨੇ ਬੱਚੇ
ਹਾਂਜੀ ਹਾਂਜੀ ਸ਼ੇਰੀ ਨੀ ਕਰਦੇ ਕ ਕਹਿੀ ਪਹਿਲੇ ਜ਼ਮਾਨੇ ਚ ਪਿਆਰ ਹੀ ਬਹੁਤ ਸਨ ਸਭ ਲੋਕ ਮਕਾਨ ਭਾਵੇਂ ਕੱਚੇ ਸੀ ਪਿਆਰ ਸੱਚੇ ਸੀ ਨਹੀਂ ਹੁਣ ਮਕਾਨ ਪੱਕੇ ਹੋ ਗਏ ਨੇ ਪਿਆਰ ਕੱਚੇ ਹੋ ਗਏ ਨੇ
ਹਾਂ ਜਿਸ ਤਰ ਮਕਾਨ ਪੱਕੇ ਹੋ ਗਏ ਨੇ ਉਸਦਾ ਦਿਲ ਵੀ
ਦਿਲ ਵੀ ਪੱਕੇ ਹੋ ਗਏ ਹੋਏ ਨੇ ਆ ਤੁਹਾਡੀ ਗੱਲ ਬੜੀ ਸੋਹਣੀ ਤੁਸੀਂ ਸਮਾਂ ਲੱਖ ਦੀ ਗੱਲ ਕੀਤੀ ਹੈ ਜਿੰਨੇ ਪੱਕੇ ਮਕਾਨ ਹੋ ਗਏ ਨੇ ਪੱਥਰ ਦੇ ਮਕਾਨ ਨੇ ਦਲੀ ਪੱਥਰ ਤੇ ਹੋ ਗਏ ਨੇ
ਸਹੀ ਗੱਲ ਹੈ ਦੁਨੀਆਂ ਹੈ ਹੀ ਐਸੀ ਪਤਾ ਕੀ ਬੰਦੇ ਨੂੰ ਬੜੇ ਟਾਈਮ ਬਾਅਦ ਐਕਸਪੀਰੀੰਸ ਕਰ-ਕਰਕੇ ਨਾ ਬੰਦਾ ਫਿਰ ਹੋ ਜਾਂਦਾ ਹੈ। ਬਹੁਤ ਘੱਟ ਰਹਿ ਗਏ ਨੇ ਜਿਹੜੇ ਬੜਾ ਅੱਛਾ ਸੋਚਦੇ ਹੋਣ ਅੱਛਾ ਦਿਲ ਰੱਖਦੇ ਹੋਣ ਕਿਸੇ ਆਸਤੇ
ਹਾਂਜੀ ਹਾਂਜੀ ਅੱਜ ਕੱਲ੍ਹ ਹਰ ਕੋਈ ਆਪਣੇ ਬਾਰੇ ਹੀ ਸੋਚਦਾ ਹੈ। ਹਰ ਕੋਈ ਆਪਣੇ ਬਾਰੇ ਸੋਚਦਾ ਹੈੁਣ ਦੇਖੋ ਕਿੰਨਾ ਵੱਡਾ ਬੈਡ ਹੁੰਦਾਏ ਬੱਚਾ ਚਾਹੇ ਸ਼ੇਅਰਿੰਗ ਕਰ ਸਕਦਾ ਬੀ ਮਾਮਾ ਦੇ ਪਰੌਣੇ ਆਏ ਨੇੇ ਸਾਡੇ ਮਾਮੇ ਆਏ ਨੇ ਸਾਡੇ ਭੂਆ ਆਈ ਜੋ ਵੀ ਮਤਲਬ ਸਾਡੇ ਪਰੌੁਣੇ ਆਏ ਨੇ ਅਤੇ ਬੱਚਿਆਂ ਨੂੰ ਸਮਝਾ ਅਸੀਂ ਸਮਝਾਣੇ ਹਾਂ। ਕੋਸ਼ਿਸ਼ ਕਰਨੇ ਹਾਂ ਕਿ ਬੇਟਾ- ਥੋੜ੍ਹੀ ਅਡਜਸਟਮੈਂਟ ਕਰ ਲਓ ਕੋਈ ਗੱਲ ਨਹੀਂ ਇੱਕ ਦੋ ਦਿਨ ਦੀ ਗੱਲ ਹੈ ਚਾਰ ਦਿਨ ਦੀ ਗੱਲ ਏ ਪਰ ਨਹੀਂ ਸੀ ਹੁਣ ਬੱਚੇ ਉਹੋ ਜਿਹੇ ਨਹੀਂ ਰਹੇ। ਬੱਚਿਆਂ ਨੂੰ ਅਸੀਂ ਆਪ ਹੀ ਆਦਤਾਂ ਪਾਈਆਂ ਅਲੱਗ ਰੂਮ ਦੀਆਂ ਉਹ ਬੱਚੇ ਅਲੱਗ ਰਹਿ ਕੇ ਖੁਸ਼ ਨੇ ਜੀ। ਸਾਡਾ ਟਾਈਮ ਸੀ ਅਸੀਂ ਬੜਾ ਸੋਹਣਾ ਅਰਜਟ- ਕਰਦੇ ਸੀ ਹਿਸਾਬ ਨਾਲ ਸੁਣਦੇ ਸੀ ਸਾਰੇ ਭੈਣਾਂ ਚਾਚੇ ਤਾਏ ਕਜ਼ਨ ਜਿੰਨੇ ਵੀ ਸੀ
ਸਾਨੂੰ ਤੇ ਦੇਖੋ ਚਾਵ ਆਂਦਾ ਸੀਗਾ। ਕੀ ਇਹ ਗੈਸਟ ਆਏ ਨੇ ਵਾਹ ਇਹ ਸਾਡੇ ਕਮਰੇ ਸੌਣਗੇ।
ਹਾਂਜੀ ਅਸੀਂ ਬੜੇ ਖੁਸ਼ ਹੁੰਦੇ ਸੀ ਤੇੇ ਸਾਡੇ- ਦੀ ਸੀ ਸੁਣਦੇ ਨਾ ਮੰਮੀ ਚਾਚੀ ਦੇ ਕਮਰੇ ਚ ਕਿਉਂ?
ਹਾਂ ਸਾਨੂੰ ਇਹ ਹੁੰਦਾ ਸੀ ਕਿ ਸਾਡੇ ਚ ਕਿਉਂ ਨੀ ਸੁੱਤਾ?
ਹਾਂ ਅਸੀਂ ਬੜਾ ਚਾਅ ਕਰਦੇ ਸੀ ਮੰਮੀ ਇਹ ਚਾਚੀ ਜੀ ਵੱਲ ਕਿਉਂ ਚਲੇ ਗਏ ਨੇ? ਉਹ ਦੇ ਕਮਰੇ ਚ ਕਿਉਂ ਸੁੱਤੇ ਨੇ ਸਾਡੇ ਕਮਰੇ ਚ ਕਿਉਂ ਨਹੀਂ ਸੁੱਤੇ ਸਾਨੂੰ ਬੜਾ ਹੁੰਦਾ ਸੀ। ਅਤੇ ਬੜਾ ਜ਼ਿਆਦਾ ਕਰੇਜ਼ ਹੁੰਦਾ ਸੀ ਅਤੇ ਕੋਈ ਆਨ ਚਾਹ ਚਾੜ੍ਹ ਜਾਂਦਾ ਸੀ ਹਦੇ ਬ ਜੇ ਚਿੱਥੇ ਪੈ ਜਾਂਦੇ ਨੇ ਸਾਨੂੰ ਚਾਹ ਹੈ ਭੂਆ ਜੀ ਆਏ ਨੇ ਅਸੀਂ ਖੁਸ਼ ਹੋ ਜਾਣਾ।
ਹਾਂ ਸਗੋਂ ਜਿਸ ਤਰ੍ਹਾਂ ਘਰ ਮੰਮੀ ਖਾਣੇ ਦੀ ਤਿਆਰੀ ਕਰਨੀ ਤੇ ਸਾਨੂੰ ਵੱਖਰੀ ਐਕਸਾਈਟ- ਟ ਹੋ ਨਹੀਂ ਸਾਡੇ ਘਰ ਕੋਈ ਆ ਰਿਹਾ ਫ ਅਸੀਂ ਆਪਣਾ ਘਰ ਠੀਕ ਕਰ ਲਈਏ ਯ ਕਰ ਲਈਏ ਵੋ ਕਰ ਲਈਏਯ-
ਹਾਂਜੀ ਅੱਜ ਪਤਾ ਆ ਅੱਜ ਅੱਛਾ ਲੱਗੇ ਸਫਾਈਆਂ ਸ਼ੁਰੂ ਕਰ ਝਾੜੂ ਪੁੱਛੇ ਉਹਨਾਂ ਨੇਦੇ- ਕੰਮਾਂ ਲਈ ਕਰਦੀਆਂ ਨੇ ਅਸੀਂ ਆਪ ਲਾਗ ਜਾਣਾ ਅਜ ਭੁਆ ਜੀ ਨੇ ਆਣਾ ਫਲਾਣੇ ਨੇ ਆਣਾ ਅਤੇ ਅੱਜ ਮੰਮੀ ਨੇ ਇਹ ਬਣਾ ਮ ਮੰਮੀ ਇਹ ਬਣਾ ਸੂੰ ਚਾਹ ਚਿਆ ਖੀਰ ਮਿਲੇਗੀ ਖਾਣ ਨੂੰ ਹਜੇ ਇਹ ਖਾਣ ਨੂੰ ਮਿਲੇਗਾ ਸਾਨੂੰ ਰੀਝ ਹੀ ਵੱਖਰੀ ਹੁੰਦੀ ਸੀ, ਪ੍ਰੋਣੇ ਆਦੇ ਪਏ ਨੇ।
ਹਾਂ।
ਗੱਲਾਂ ਹੀ ਨਹੀਂ ਰਹੀਆਂ, ਹੁਣ ਦੇ ਬੱਚੇ ਪਹਿਲੇ ਜਿੱਥੇ ਪੈ ਜਾਂਗੇ। ਅਬ ਮੁਝੇ ਮੇਰਾ ਰੂਮ ਦੇਣਾ ਪੜੇਗਾ, ਮੈਨੂੰ ਸ਼ੇਅਰਿੰਗ ਕਰਨੀ ਪੈਣੀ ਏ।
ਹਾਂ ਟੈਨਸ਼ਨ ਹੋ ਜਾਂਦੀ ਏ।
ਨਾਲੇ ਪਤਾ ਕੀ ਗੱਲ ਹੈ ਅੱਜ ਕੱਲ ਏਸ ਏ ਸੀ ਬਗੈਰ ਕੋਈ ਸੌਦਾ ਨਹੀਂ, ਠੀਕ ਹੈ ਨਾ ਇਸ ਇਸ ਕਰਕੇ ਸਾਨੂੰ ਵੀ ਅਡਜਸਟਮੈਂਟ ਕਰਨੀ ਪੈਂਦੀ ਹੈ, ਬੇਟਾ ਤੇਰੇ ਕਮਰੇ 'ਚ ਏ ਸੀ ਹੈਗਾ ਜਾਂ ਸ਼ੇਅਰਿੰਗ ਕਰ ਲੈ। ਇਹ ਸਾਨੂੰ ਇਹ ਵੀ ਹੁੰਦਾ। ਔਰ ਉਹ ਵੀ ਸਾਨੂੰ ਅਡਜਸਟਮੈਂਟ ਕਰਨੀ ਪੈਂਦੀ ਹੈ, ਕਿਸੇ ਬੱਚੇ ਮੰਨ ਵੀ ਜਾਂਦੇ ਨੇ, ਕਿ ਇੱਕ ਦੋ ਦਿਨ ਦੀ ਗੱਲ ਗੱਲ ਏ ਜੇ ਹੋਰ ਦੀ ਹਫ਼ਤਾ ਦਿਨ ਦੀ ਗੱਲ ਹੋਵੇ, ਆੱਠ ਦਿਨ ਦੀ ਗੱਲ ਹੋ, ਬੱਚੇ ਔਖੇ ਹੋ ਜਾਂਦੇ ਨੇ।
ਹਾਂ ਉਦੋਂ ਔਖੇ ਹੋ ਜਾਂਦੇ ਨੇ, ਸਰਦੀਆਂ 'ਚ ਦਿੱਕਤ ਨੀ ਆਦੀ, ਗਰਮੀਆਂ 'ਚ ਚਾਹ ਆ ਜਾਂਦੀ ਹੈ ਥੋੜਾ
ਹਾਂਜੀ ਗਰਮੀਆਂ ਚ ਦਿੱਕਤ ਆਂਦੀ ਏ, ਸਹੀ ਕਹਿ ਰਹੇ ਹੋ।
ਹਾਂ ਤਾਂ ਹੀ ਗਰਮੀਆਂ 'ਚ ਮੈਂ ਵੀ ਬੜਾ ਅਵੋਇਡ ਕਰਦੀ ਹਾਂ, ਕਿੱਧਰੇ ਜਾਵਾਂ।
ਹਾਂਜੀ-ਹਾਂਜੀ ਸਹੀ ਹੈ ਮੈਂ ਵੀ ਅਵੋਇਡ ਕਰਦੀ ਹਾਂ ਗਰਮੀ ਜਾਣਾ। ਪਰੇਸ਼ਾਨ ਕਰੋ ਸਾਡੇ ਵੀ ਇੱਥੇ ਪਰੇਸ਼ਾਨੀ ਦਿੱਕਤ ਹੈ ਜਗ੍ਹਾ ਦੀ। ਕਿ ਅ ਏ ਸੀ ਦੋ ਕਮਰੇ 'ਚ ਹੈਗਾ। ਤੇ ਸਾਨੂੰ ਅਡਜਸਟਮੈਂਟ ਕਰਨੀ ਪੈਂਦੀ ਏ, ਇਹ ਲਾਸਟ ਟਾਈਮ ਆਈ ਸੀ ਤੇ ਭਾਬੀ ਦੇ ਰੂਮ ਵਿੱਚ ਐਡਜਸਟਮੈਂਟ ਕੀਤੀ, ਪਰ ਓੜ ਲੱਗਿਆ ਅੱਛਾ ਨਹੀਂ ਲੱਗਿਆ, ਤੇ ਹੁਣ ਡਰਾਇੰਗ ਨੂੰ ਵੀ ਏ ਸੀ ਲੱਗਿਆ ਹੋਇਆ ਏ।
ਅੱਛਾ ਜੀ, ਹਾਂ ਉਹ ਵਧੀਆ ਲੱਗਿਆ ਉੱਥੇ ਸਾਰੇ ਰਲ ਕੇ ਸੋ ਗਏ।
ਹਾਂਜੀ ਸਿਸਟਰ ਆਏ ਸੀ, ਸਭ ਨੇਂ ਬਿਸਤਰ੍ਹਾਂ ਇਕੱਠਾ ਕਰ ਲਿਆ ਪੂੰਜੇ।
ਅੱਛਾ, ਤੁਹਾਡੇ ਸਿਸਟਰ ਵੀ ਆਏ ਸੀ ਚਲੇ ਗਏ।
ਹਾਂਜੀ ਬੜਾ ਇੰਜੋਏ ਕੀਤਾ ਅਸੀਂ, ਅਸੀਂ ਤਾਂ ਅਜੇ ਵੀ ਇੰਜੋਏ ਕਰਨੇ ਆਂ।
ਹਾਂ, ਦਿਲ ਹੀ ਤਾਂ ਲੱਗਦਾ ਜਦੋਂ ਭੈਣਾਂ ਵੀ ਆਈਆਂ ਹੋਈਆਂ।
ਹਾਂਜੀ ਉਹ ਵੀ ਦੋ ਦਿਨਾ, ਉਹ ਵੀ ਦੋ ਦਿਨ ਵਾਸਤੇ ਆਈ ਸੀ। ਤੇ ਬਸ ਕਾਫੀ ਇੰਜੋਏ ਕਿਦਾ ਅਸੀ ਆਪਣਾ ਡਰਾਇੰਗ ਰੂਮ 'ਚ ਏ ਸੀ ਲੱਗਿਆ ਸੀ, ਇਕੱਠੀ ਫੈਮਿਲੀ ਚੰਗਾ ਲੱਗਿਆ, ਚਲੋ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਫੇਰ ਕਦੀ ਮਿਲਾਂਗੇ, ਕਦੀ ਆਵਾਂਗੇ, ਠੀਕ ਹੈ ਜੀ ਚੰਗਾ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।